ਜੀ ਸ ਸ੍ਰੀ ਕਾਲ ਜੀ। ਹੈਲੋ
ਹੈਲੋ, ਸਸ ਸ੍ਰੀ ਕਾਲ ਭੈਣ ਜੀ।
ਹਾਂਜੀ-ਹਾਂਜੀ ਸਸ ਸ੍ਰੀ ਕਾਲ ਜੀ। ਹੋਰ ਕੀ ਹਾਲ ਚਾਲ ਏ?
ਵਧੀਆ-ਵਧੀਆ ਮੈਂ ਕਿਹਾ ਬੜੇ ਦਿਨ ਹੋ ਗਏ ਯਾਦ ਨੀ ਕੀਤਾ ਤੁਸੀਂ ਚੱਲ ਮੈਂ ਹੀ ਫੋਨ ਕਰ ਲਵਾ।
ਅਰੇ ਤੁਸੀਂ ਬੜਾ ਯਾਦ ਕਰਦੇ ਔ ਤੁਸੀਂ ਕਦੇ ਪੁੱਛਦੇ ਹੀ ਨਹੀਂ ਉਹ ਠੀਕ ਹੋ ਨਹੀਂ ਜੇ ਧਰ ਮਿਲਦੇ ਹੋ ਮੂੰਹ ਮੋੜ ਲੈਂਦੇ ਹੋ।
ਨਹੀਂ-ਨਹੀਂ ਏਹੋ ਜਿ ਭੈਣ ਜੀ ਵੇਖੋ ਕੀ ਗੱਲ ਏ ਮੂੰਹ ਕੀ ਮੋੜਨਾ ਤੁਹਾਡੇ ਨਾਲ ਕੋਈ ਨਾਰਾਜ਼ਗੀ ਥੋੜੀ ਏ ਮੇਰੀ।
ਉਸ ਦਿਨ ਮੈਂ ਤੁਹਾਨੂੰ ਇੰਨੇ ਕਾਲ ਕੀਤੇ ਸੀ ਤੁਸੀਂ ਮੇਰੇ ਫੋਨ ਹੀ ਨੀ ਚੱਕੇ।
ਨਹੀਂ ਭੈਣ ਜੀ ਇਹੋ ਜਿਹੀ ਕੋਈ ਗੱਲ ਨੀ ਹੈ ਤੁਹਾਨੂੰ ਤਾਂ ਪ ਤਾ ਇਹ ਹੈ ਨਾਲੇ ਆਪਣਾ ਮੇਰੀ ਨਹੀਂ-ਨਹੀਂ ਭੈਣ ਜੀ ਮੈਂ ਤਾਂ ਆਪ ਕਹਿੰਦੀ ਹਾਂ ਤੁਹਾਡੇ ਨਾਲ ਕਿਹੋ ਜਿਹੀ ਨਾਰਾਜ਼ਗੀ ਦੱਸੋ। ਤੁਹਾਡੇ ਨਾਲ ਕੋਈ ਗੱਲ ਹੋਈ ਹੈ ਮੇਰੀ ਇਹੋ ਜਿਹੀ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ।
ਕੁਛ ਗੱਲ ਨੀ ਕਰਦੇ। ਮੈਂ ਸਗੋਂ ਅੱਜ ਤੁਹਾਡੇ ਘਰ ਹੀ ਆਉਣ ਵਾਲੀ ਸੀ ਮੈਂ ਜਰਾ ਘਰ ਜਾ ਕੇ ਪੁੱਛਣੀ ਆ ਕੀ ਨਾਰਾਜ਼ਗੀ ਏ।
ਭੈਣ ਜੀ ਆ ਤਾ ਤੁਸੀ ਬੜਾ ਵਧੀਆ ਕੀਤਾ ਸਗੋਂ ਆਓ ਚੱਕਰ ਲਾਓ ਕਿ ਕਿਸੇ ਦਿਨ ਆਪਣਾ ਲੰਚ ਵਗੈਰਾ ਤੇ ਆਓ ਤੁਸੀ।
ਤੁਸੀਂ ਗੱਲ ਤੇ ਕਰਦੇ ਨੀ ਲੰਚ ਤੇ ਕੀ ਆਈਏ ਦੱਸੋ?
ਭੈਣ ਜੀ ਵੇਖੋ ਤੁਹਾਨੂੰ ਤਾਂ ਪਤਾ ਨਾ ਮੇਰੀ ਜੋਬ ਹੀ ਇਹੋ ਜਿਹੀ ਹੇ ਔਫਿਸ ਦਾ ਕੰਮ ਏ। ਅਪਣਾ ਤੇ ਆਈ ਦਾ ਜਾਇਦਾ ਬਸ ਏਸੀ ਚੱਕਰ ਵਿੱਚ ਹੀ ਬਿਜ਼ੀ ਰਹਿੰਦੀ ਹਾਂ ਥੋੜ੍ਹੀ, ਹੁਣ ਬਸ ਇਹ ਛੁੱਟੀਆਂ ਮੇਰੀ ਸਟਾਰਟ ਹੋਈਆਂ ਨੇ। ਦਸ-ਪੰਦਰਾਂ ਦਿਨ ਦੀ ਇਹਨਾ ਨੇ ਗਰਮੀ ਦੀ ਛੁੱਟੀਆ ਦਿੱਤੀਆ ਨੇ ਤੇ ਮੈਂ ਕਿਹਾ ਚੱਲ ਭੈਣ ਜੀ ਨੂੰ ਫੋਨ ਕਰਾਂ ਬੜੇ ਦਿਨ ਹੋ ਗਏ ਨੇ ਆਪਣਾ ਗੱਲ ਨੀ ਹੋਈ।
ਅਰੇ ਤੁਸੀਂ ਸਗੋਂ ਫੋਨ ਤੁਸੀਂ ਘਰ ਲਗਾਓ ਚੱਕਰ ਲਗਾਓ ਬੰਦਾ ਆਂਦਾ ਵੇ ਥੋੜੀ ਦੇਰ ਬੈਠ ਦਾ ਕਰਦਾ ਪਏਗਾ।
ਨਹੀਂ-ਨਹੀਂ ਭੈਣਜੀ ਹੁਣ ਮੈਂ ਦੱਸਿਆ ਨਾ ਤੁਹਾਨੂੰ ਛੁੱਟੀਆਂ ਮੇਰੀ ਪਈਆਂ ਨੇ ਹੁਣ ਮੈਂ ਜ਼ਰੂਰ ਆਵਾਂਗੀ ਤੁਹਾਡੇ ਘਰ ਨਾਲੇ ਤੁਸੀਂ ਕਹਿੰਦੇ ਹੋ ਤੁਸੀਂ ਵੀ ਆਉਣਾ ਕੱਲ ਆਨਾ ਅਪਣਾ ਤੁਸੀਂ ਆਰਾਮ ਨਾਲ ਲੰਚ ਤੇ ਆਓ ਸਗੋਂ ਇਹੋ ਜਿਹੀ ਕੋਈ ਗੱਲ ਨੀ, ਅਸੀਂ ਆਰਾਮ ਨਾਲ ਬੈ ਕੇ ਗੱਲ ਕਰਨੇ ਆ।
ਹਾਂਜੀ-ਹਾਂਜੀ ਜ਼ਰੂਰ ਹਾਂ ਜੋ ਵੀ ਗਿੱਲੇ ਛਿਕਵੇ ਨੇ ਸਾਰੇ ਕੱਲ੍ਹ ਹੀ ਖ਼ਤਮ ਕਰ ਦਈਏ।
ਤੇ ਹੋਰ ਏਹਿ ਤਾਂ ਹੈ ਇਹ ਕਿਹੜੇ ਗਿੱਲੇ ਸ਼ਿਕਵੇ ਮੇਰੇ ਤੁਹਾਡੇ ਨਾਲ ਕੋਈ ਗਿੱਲੇ ਸ਼ਿਕਵੇ ਨੀ ਹੈ। ਭੈਣ ਜੀ ਸਗੋਂ ਤੁਸੀਂ ਆਓ ਆਪਣਾ ਆਰਾਮ ਨਾਲ ਬੈ ਕੇ ਡਿਸਕਸ ਕਰਨੇ ਆ ਕੋਈ ਇਹੋ ਜਿਹੀ ਗੱਲ ਵੀ ਤੇ। ਅੱਛਾ ਭੈਣ ਜੀ ਸੁਣੋ ਮੈਂ ਸੁਣਿਆ ਸੀ ਪਿੱਛੋਂ ਤੁਹਾਡੀ ਤਬੀਅਤ ਜੀ ਬੜੀ ਖ਼ਰਾਬ ਹੋਈ ਸੀ। ਕੀ ਹੋਇਆ ਸੀ ਤੁਹਾਨੂੰ।
ਉਹ ਬਸ ਮਾੜੀ ਜਿੰਨੀ ਥੋੜੀ ਜਿਹੀ ਤਬੀਅਤ ਜ਼ਿਆਦਾ ਹੀ ਖ਼ਰਾਬ ਹੋ ਗਈ ਸੀ।
ਅੱਛਾ-ਅੱਛਾ ਕੀ ਹੋਇਆ ਸੀ ਕੁਛ ਬਾਰ ਦਾ ਤਾਂ ਨਹੀ ਖਾ ਲਿੱਤਾ ਸੀ ਤੁਸੀਂ ਉਲਟਾ ਸਿੱਧਾ।
ਨਹੀਂ ਉਹ ਐਕਚੁਲੀ ਪਤਾ ਹੀ ਕੀਗਾ ਥੋੜੇ ਟਾਈਮ ਪਹਿਲੇ ਮੈਂ ਨਾ ਹਥਨੀਆ ਦਾ ਓਪਰੇਸ਼ਨ ਕਰਵਾਇਆ ਸੀ।
ਅੱਛਾ-ਅੱਛਾ
ਤੋਂ ਫੇਰ ਉਹ ਜੋ ਹਰਨੀਆਂ ਦੇ ਵਿੱਚ ਜਿਹੜੀ ਜਾਲੀ ਪੈਂਦੀ ਨਾ ਉਹ ਥੋੜ੍ਹੀ ਜਿਹੀ ਮੈਨੂੰ ਦਿੱਕਤ ਕਰ ਰਹੀ ਸੀ।
ਅੱਛਾ-ਅੱਛਾ ਤੇ ਆਪਣਾ ਉੱਠਣ ਬਹਿਣ ਵਿੱਚ ਵੈਸੇ ਹੁਣ ਠੀਕ ਹੈ ਨਾ ਕੋਈ ਦਿੱਕਤ ਵਗੈਰਾ ਤਾ ਨੀ ਹੈ।
ਨਹੀਂ-ਨਹੀਂ ਹੁਣ ਨੀ ਦਿੱਕਤ ਉਸ ਟਾਈਮ ਮੈਨੂੰ ਕਾਫ਼ੀ ਦਿੱਕਤ ਹੋਈ ਸੀ ਉੱ
ਹਾਂਜੀ ਇਹ ਤਾਂ ਹੈ ਜੀ ਓਪਰੇਸ਼ਨ ਕਰਾਓ ਨਾ ਨਾਲੇ ਫਿਰ ਦਿੱਕਤ ਤਾਂ ਹੁੰਦੀ ਹੈ। ਨਾਲੇ ਮੈਨੂੰ ਪਤਾ ਤਾ ਹੀ ਨੀ ਲੱਗਿਆ ਤੁਹਾਡਾ ਓਪਰੇਸ਼ਨ ਵੀ ਹੋਇਆ ਵੇਖੋ ਮੈਂ ਤਾਂ ਬਿਜ਼ੀ ਐਨੀ ਹੋਈਦੀ ਸੀ ਹੁਣ ਸ
ਉਹ ਫੇਰ ਤੁਹਾਨੂੰ ਕਿਸੇ ਨੇ ਇਨਫੋਰਮ ਹੀ ਨੀ ਕੀ ਤਾ ਹੋਣਾ ਨਾ ਤੁਸੀ ਸਕੂਲ ਵਿੱਚ ਹੀ ਬਿਜ਼ੀ ਹੋ ਆਪਣੇ ਕੰਮ ਵਿੱਚ ਹੀ।
ਕੋਈ ਨਹੀਂ ਭੈਣ ਜੀ ਮੈਂ ਆਵਾਂਗੀ ਜ਼ਰੂਰ ਚੱਕਰ ਲਾਵਾਂਗੀ ਤੁਹਾਡੇ ਕੋਲ।
ਹਾਂਜੀ-ਹਾਂਜੀ
ਨਾਲੇ ਤੁਸੀਂ ਆਪਣਾ ਧਿਆਨ ਰੱਖਿਆ ਕਰੋ ਹੈਂ
ਮੈਂ ਕਿਹਾ ਤੁਸੀਂ ਪੁੱਛਿਆ ਵੇ ਬੜਾ ਵਧੀਆ ਲੱਗਿਆ। ਮੈਂ ਉਹੀ ਕਹਿ ਰਹੀ ਸੀ ਸਾ ਰੇ ਮਹੱਲੇ ਨੂੰ ਪਤਾ ਚੱਲ ਗਿਆ ਸੀ ਤੁਹਾਨੂੰ ਕੋਈ ਗੱਲ ਨੀ ਪਤਾ ਚੱਲੀ।
ਨਹੀਂ-ਨਹੀਂ ਭੈਣ ਜੀ ਵੇਖੋ ਮੈਂ ਤਾਂ ਦੱਸਦੀ ਪਈ ਮੈਂ ਤੇ ਘਰ ਹੀ ਨੀ ਰਹਿੰਦੀ ਆਪਣਾ ਸ਼ਾਮੀ ਆਈ ਤੇ ਸਵੇਰੇ ਨਿਕਲ ਜਾਈ ਦਾ। ਸੱਚੀ ਮੇਰੀ ਨਾ ਕੋਈ ਜਨਾਨੀਆਂ ਨਾਲ ਗੱਲ ਨੀ ਹੁੰਦੀ ਆਪਣਾ ਪਤਾ ਕਿ ਜਾਦਾ ਕਿਸੇ ਨਾਲ ਮੈਂ ਬੋਲ ਚਾਲ ਆਪ ਹੀ ਨੀ ਰੱਖਦੀ ਤੁਹਾਨੂੰ ਪਤਾ ਜਨਾਨੀਆਂ ਦਾ ਕੰਮ ਕੁਰਸੀ ਡਾ ਕੇ ਬਹਿੰਦੀਆਂ ਨੇ ਫੇਰ ਕਦੀ ਇੱਥੇ ਦੀ ਚੁਗਲੀ ਉੱਥੇ ਦੀ ਗੱਲਾਂ ਤੇ ਜਾਦਾ ਇੰਟਰਸਟ ਲਈਦਾ ਹੀ ਨੀ ਸ਼ੁਰੂ ਤੋ ਸ ਸਟਾਰਟਿੰਗ ਤੋਂ ਨਾ ਆਦਤ ਹੀ ਨੀ ਹੈ ਹੁਣ ਸਗੋਂ ਤੁਸੀਂ ਦੱਸਿਆ ਤੇ ਮੈਨੂੰ ਪਤਾ ਲੱਗਿਆ।
ਹਾਂ ਸਹੀ ਹੈ ਉਹ ਨਾਲੇ ਚਾਰ ਜਨਾਨੀਆਂ ਕੋਲ ਬੈਠਣਗੇ ਤੇ ਜਿਹੜੀ ਗੱਲ ਨਹੀਂ ਹੋਣੀ ਉਹ ਗੱਲ ਹੋਏਗੀ ਏਦਰ ਦੀ ਉਦਰ ਗੱਲਾਂ ਜਾਂਦੀਆਂ ਨੇ
ਫੇਰ ਓਹੀ ਗੱਲਾਂ, ਏਕ ਦੂਸਰੇਆਂ ਦੇ ਜੁੰਡੇ ਪੁਟੀਂਦੇ ਨੇ ਫੇਰ
ਪਿੱਛੇ ਤਾਂ, ਵੀਡੀਓ ਵੀ ਬੱਨੀ ਸੀਗੀ ਚਾਰ ਜਨਾਨੀਆਂ ਬੈਠੀਆਂ ਹੋਈਆਂ ਸੀ ਕੈਂਦੇ ਨੇ ਲੋ ਵਾਈਫਾਈ ਕਨੈਕਟ ਹੋ ਗੇਆ ਐਨਾਂ ਦਾ, ਹੁਨ ਬਲੂਯੂਤੁਥ ਵੀ ਕਨੈਕਟ ਹੋ ਗੇਆ ਨਾਲ।
ਅ ਸਬ ਕੁਛ ਕਨੈਕਟ ਹੋ ਜਾਂਦੈ ਜ, ਜਿੱਥੇ ਚਾਰ ਜਨਾਨੀਆਂ ਬੈਠਨਗੀਆਂ ਨਾ ਓਥੇ ਤੇ ਫੇਰ ਜੇੜੀਆਂ ਗੱਲਾਂ ਨੀ ਹੋਂਦੀਆਂ, ਓ ਵੀ ਗੱਲਾਂ ਹੋਦੀਆਂ ਨੇ।
ਨਾਲੇ ਭੈਨ ਜੀ ਤੁਸੀਂ ਅਪਨਾ ਧੇਆਨ ਰੱਖੇਆ ਕਰੋ। ਪਾਣੀ ਜਾਦਾ ਪੀਆ ਕਰੋ ਜਿੰਨਾ ਹੋ ਸਕੇ, ਤੁਹਾਨ ਪਤੈ ਪਾਣੀ ਦੇ ਕਿੰਨੇ ਫੈਦੇ ਹੈਗੇ ਨੇ।
ਹਾਂਜੀ, ਬਸ ਏਹੀ ਤੇ ਵੇ ਪਾਨੀ ਨੀ ਪੀਂਦੀ ਮੈਂ। ਪਤਾ ਨੀ ਮੈਨੂੰ ਕੀ ਬਮਾਰੀ ਏ, ਪਾਨੀ ਨੀ ਪੀਂਦੀ।
ਗਲਤ ਗਾੱਲ ਏ, ਪਾਣੀ ਤਾਂ ਸਗੋਂ ਤੁਆਨ ਪਤਾ ਹੋਣਾ ਚਈਦਾ ਆਪਣੀ ਬੋੜੀ ਚ ਸੱਤਰ ਪਰਸੈਂਟ ਤਾਂ ਪਾਣੀ ਦੀ ਬੱਨੀ ਏ ਨਾ। ਤੇ ਪਾਣੀ ਤਾਂ ਤੁਸੀਂ ਦੋ-ਤੋਂ ਤੇਨ ਲੀਟਰ ਰੋਜ ਪੀਣਾ ਈ ਪੀਣਾ ਵੇ, ਨਾਲੇ ਅਪਣਾ ਸੈਰ ਤੇ ਜਾਓ ਸਵੇਰੇ। ਆਪਣਾ ਥੋੜੀ ਐਕਸਰਸਾਈਜ਼ ਵਗੈਰਾ ਕਰੋ ਹੈਂ। ਸਾਰਾ ਕੁਛ ਠੀਕ ਰਏਗਾ, ਵੇਖਨਾ ਤੁਆਡੀ ਓਪਰੇਸ਼ਨ ਦੀ ਦਰਦ ਏ ਨਾ ਓ ਵੀ ਸਈ ਹੋ ਜਾਣੀ ਏ ਬਿਲਕੁਲ।
ਹਾਂਜੀ-ਹਾਂਜੀ।
ਆਪਣਾ ਮੈਂ
ਹਾਂ, ਜਾਵਾਂਗੀ ਹੋਨ ਅਪਨਾ ਰੂਟੀਨ ਬਨਾਵਾਂਗੀ।
ਹਾਂਜੀ ਭੈਨ ਜੀ, ਐ
ਕਾਫੀ ਟਾਈਮ ਤੋਂ ਮਤ ਲਬ ਰੂਟੀਨ ਮੇਰਾ ਬਨੇਆ ਦਾ ਵੀ ਨੀ ਸੀ ਨਾ, ਪੈਲੇ ਮੈਂ ਮੇਰਾ ਰੂਟੀਨ ਬਨੇਆ ਦਾ ਸੀ ਕਿ ਚਲੋ ਸਵੇਰੇ ਉੱਠ ਕੇ ਸੈਰ-ਸੂਰ ਕਰਨ ਜਾਨੀ। ਪਾਨੀ ਵੀ ਪੀਂਦੀ ਸੀ, ਹੋਨ ਕੀ ਹੋਨ ਤੇ ਬਿਲਕੁਲ ਲਾਪਰਵਾਈ ਕਾਰ ਗਈ ਆਂ।
ਨਈ ਭੈਨ ਜੀ, ਮੈਂ ਰੋਜ ਸਵੇਰੇ ਜਾਂਨੀ ਆਂ ਪਾੰਜ ਵਜੇ ਅਪਨਾ ਗੁਰਦੁਆਰੇ ਜਾਈਦੇ ਤੇ ਸੇ਼ਂ ਵਜੇ ਸੈਰ ਤੇ ਜਾਈਦੈ ਤੁਸੀਂ ਮੇਰੇ ਨਾਲ ਈ ਚੱਲੋ, ਐਥੇ ਪਾਰਕ ਬਨੇਆ ਵੇ ਨਾਲੇ ਮੇਲ ਵੀ ਹੋ ਜੇਗਾ ਸਾਡਾ।
ਹਾਂਜੀ-ਹਾਂਜੀ ਹਾਂ, ਕੋਈ ਗੱਲ ਨਈ ਹਾਂ ਸਗੋਂ ਇਸੀ ਭਾਨੇ ਮਿਲ ਵੀ ਲਵਾਂਗੇ
ਤੇ ਹੋਰ, ਸਗੋਂ ਤੁਸੀਂ ਮੇਰੇ ਨਾਲ ਈ ਚੱਲੇਆ ਕਰੋ ਗੁਰਦੁਆਰੇ ਵੀ ਆਏਆ ਕਰੋ ਅਪਨਾ ਸਵੇਰੇ। ਤੇ ਨਾਲੇ, ਚਾਏ ਬੰਦਾ ਪਤਾ ਕਿ ਸਵੇਰੇ ਜਲਦੀ ਉੱਠ ਕੇ ਨਾ ਦੁਪੈਰੇ ਸੋ ਜਾਂਦੈ। ਓ ਠੀਕ ਰੈਂਦੈ, ਸਵੇਰ ਦੀ ਫ੍ਰੈਸ਼ ਹਵਾ ਹਾਂਜੀ, ਮੈਂ ਹੁਨੇ ਸ਼ੁਰੂ ਕੀਤੈ ਪਿੱਛੇ ਆਪਨੇ ਪਾੰਜ-ਦਾਸ ਦਿਨ ਈ ਹੋਏ ਨੇ ਮੈਨ ਜਾਂਦੇ ਹੋਏ। ਤੇ ਮੈਂ ਕੇਆ ਚੱਲ ਭੈਨ ਜੀ ਨੂੰ ਵੀ ਕਵਾਂ, ਨਾਲੇ ਫ੍ਰੈਸ਼ ਹਵਾ ਮਿਲਦੀ ਏ ਸਵੇਰੇ-ਸਵੇਰੇ ਦੀ ਤਾਂ ਧੋੱਪ ਵੀ ਬੜੀ ਵਦੀਆ ਹੋਂਦੀ ਏ।
ਹਾਂ, ਮ ਵੋ ਸਵੇਰੇ-ਸਵੇਰੇ ਦੀ ਤਾਂ ਵਦੀਆ ਰੈਂਦੀ ਏ ਵਿਟਾਮਿਨ ਓ ਡੀ ਟਵੈਲ ਮਿਲਦਾ ਹੋਏਗਾ।
ਹਾਂਜੀ-ਹਾਂਜੀ, ਐ ਤਾਂ ਹੈ ਈ ਸਗੋਂ ਅਪਨਾ ਸਵੇਰੇ ਇੱਕ ਸੈਰ ਕਾਰ ਲੋ ਚਾਏ ਬੰਦਾ ਦੁੱਪ ਪੈਰੇ ਦੁਪੈਰੇ ਅਪਨੀ ਨੀਂਦਰ ਪੂਰੀ ਕਾਰ ਲੈਂਦੈ, ਦੁਪੈਰੇ ਸੋ ਜਾਂਦੈ ਫੇਰ ਥੋੜੀ ਦੇਰ ਨਾ ਰੈਸਟ ਵਗੈਰਾ ਵੀ ਕਾਰ ਲੋ। ਤੇ ਨੀਂਦਰ ਵੀ ਜਰੂਰੀ ਐ ਜੀ ਵੇਖੋ ਹੋਨ।
ਹਾਂਜੀ-ਹਾਂਜੀ।
ਨਾਲੇ ਤੁਸੀ ਪਾਣੀ ਪੀਨ ਨੀ ਛੱਡਨਾ ਬਿਲਕੁਲ ਵੀ, ਪਾਣੀ ਦੇ ਤਾਂ ਸਗੋਂ ਬੜੇ ਫੈਦੇ ਨੇ ਨਾ-ਨਾ, ਅੰਦਰੋਂ ਗੰਦਗੀ ਵੀ ਸਾਫ ਕਰੇਗਾ ਪਾਣੀ ਤੇ ਅਪਨਾ ਸਿਕੀਨ ਤੇ ਗਲੋ ਆਏਗਾ ਨਾ ਜੋ ਮੈਂ ਕੈਨੀ ਆਂ ਝੁਰਲੀਆਂ ਨੀ ਆ
ਹੂੰ, ਹੂੰ ਅੱਛਾ।
ਤੇ ਹੋਰ, ਅਪਣਾ ਪਾਣੀ ਜਾਦਾ ਪੀਓ ਤੁਸੀਂ ਵੇਖੋ ਤੁਆਡੀ ਸਿਕਿਨ ਵੀ ਸਾਫ ਹੋਣੀ ਸਟਾਟ ਹੋ ਜੇਗੀ।
ਨਈ ਹੋਨ ਪਾਨੀ ਪੀਵਾਂਗੀ।
ਹਾਂਜੀ, ਦੋ ਤੋਂ ਤਿੰਨ ਲੀਟਰ ਤਾਂ ਪਾਣੀ ਰੋਜ ਪੀਣਾ ਈ ਪੀਣੈ ਵੇਖੋ ਭੈਨ ਜੀ। ਪਾਣੀ ਨੀ ਛੱਡਣਾ ਜਾਦਾ ਪਾ ਠੰਡਾ ਵੀ ਨੀ ਪੀਣਾ, ਐ ਨਾ ਹੋਏ ਬੰਦਾ ਬਰਫ਼ ਵਾਲਾ ਪਾਣੀ ਪੀ ਲੇ ਤੇ ਗਲਾ ਖ਼ਰਾਬ ਹੋ ਜੇ ਨਾਲ।
ਹਾਂ, ਓ ਬਰਫ ਵਾਲੇ ਪਾਨੀ ਨਾਲ ਤਾਂ ਹੋਰ ਪਤਾ ਮ ਬਮਾਰੀਆਂ ਘਾਰ ਹੋਰ ਆ ਜਾਨ
ਹਾਂਜੀ-ਹਾਂਜੀ, ਨਈ ਅਆਪਨਾ ਤਾਜਾ ਪਾਣੀ ਪੀਓ ਤੁਸੀਂ ਫਿਲਟਰ ਦਾ ਤੇ ਆਪਣਾ ਚਾਹੇ ਬ ਤਲ ਹੀ ਰੱਖ ਲੋ ਕੋਲ ਸੈਟ ਤੇ ਦੋ ਲੀਟਰ ਦੇ ਨਾਲ ਗਲਾਸ ਰੱਖ ਲੋ।
ਹਾਂਜੀ ਨਹੀਂ ਹੁਣ ਕਰਾਂਗੀ ਆਪਣਾ ਰੂਟੀਨ ਬਣਾ
ਹਾਂਜੀ ਤੇ ਭੈਣ ਜੀ ਦਵਾਈਆਂ ਨਾ ਖਾ ਖਾਣਾ ਜਾਦਾ ਤੁਹਾਨੂੰ ਪਤਾ ਦਵਾਈਆਂ ਦੇ ਵੀ ਬੜੇ ਸਾਈਡ ਇਫੈਕਟ ਹੁੰਦੇ ਜੇ।
ਹਾਂਜੀ ਦਵਾਈ ਤੇ ਮੈਂ ਪਿੱਛੋਂ ਦੀ ਬੜੀ ਖਾ ਰਹੀ ਸੀ ਮਤਲਬ ਕਾਫ਼ੀ ਦਵਾਈ ਖਾਂਦੀ ਸੀ ਤੇ ਸੋ ਜਾਂਦੀ ਸੀ। ਦਵਾਈ ਖਾਂ ਬਸ ਇੱਦਾਂ ਹੀ ਮੇਰੀ ਲਾਈਫ
ਨਹੀਂ-ਨਹੀਂ ਉਹਦੇ ਚ ਤਾਂ ਪਤਾ ਨਹੀ ਆਪਣੇ ਨਸ਼ੇ ਨਸ਼ੇ ਦੀ ਗੋਲੀਆਂ ਪਾ ਦਿੰਦੇ ਨੇ ਨੀਂਦਰ ਦੀਆਂ ਤੇ ਫੇਰ ਬੰਦੇ ਨੀਦਰ ਹੀ ਆਂਦੀ ਰਹਿੰਦੀ ਐ।
ਹਾਂਜੀ-ਹਾਂਜੀ
ਨਾਲੇ ਆ ਤਾਂ ਪੱਥਰੀ ਵਗੈਰਾ ਹੋਣ ਦਾ ਵੀ ਡਰ ਰਹਿੰਦਾ ਜਾਦਾ ਗੋਲੀਆਂ ਨਾ ਖਾਣਾ ਤੁਸੀਂ ਕੋਈ ਦਵਾਈ ਨਹੀਂ ਖਾਣੀਂ ਆਪਣਾ ਥੋੜ੍ਹਾ-ਥੋੜਾ ਕਰਕੇ ਦਵਾਈ ਛੱਡੋ ਤੇ ਹੋਰ ਏਦੇ ਤਾਂ ਬੜੇ ਨੁਕਸਾਨ ਹੁੰਦੇ ਨੇ ਆਪਣਾ ਇੱਕ ਵਾਰੀ ਪੇਨ ਕਿਲਰ ਦੀ ਆਦਤ ਪੈ ਜਾੇ ਤੇ ਫਿਰ ਪੈ ਜਾਂਦੀ ਹੈ। ਧੋਏ ਤੇ ਮਾੜੀ ਮੋਟੀ ਜਿਹੀ ਪੇਨ ਕਿਲਰ ਲੈ ਲੋ।
ਹਾਂਜੀ-ਹਾਂਜੀ
ਹੈਲੋ
ਹੋਰ ਦੱਸੋ ਹੋਰ ਭਾਜੀ ਠੀਕ ਨੇ।
ਹਾਂਜੀ-ਹਾਂਜੀ ਸਭ ਵਧੀਆ ਮੈਂ ਕਿਹਾ ਚੱਲ ਇੱਕ ਵਾਰੀ ਤੁਹਾਨੂੰ ਫ਼ੋਨ ਕਰਾਂ ਨਾਲੇ ਤਬੀਅਤ ਤਬਅਤ ਪੁੱ ਛਾ ਤੁਹਾਡੀ ਮਿਹਨਤ ਸੱਚੀ ਬਿਲਕੁਲ ਨੀ ਪਤਾ ਸੀ ਤੁਹਾਡਾ ਹਰਨੀਆਂ ਦਾ ਓਪਰੇਸ਼ਨ ਹੋਇਆ ਵੇ। ਕਿੰਨੇ ਦਿਨ ਹੋਏ ਨੇ ਆਪਣਾ ਐ?
ਨਹੀਂ ਕਾਫੀ ਟਾਈਮ ਹੋ ਗਿਆ ਗਾ ਵੇ ਇਦਾ ਬਸ ਉਹਦੀ ਦਰਦ ਹੁਣ ਛਿੜ ਗਈ ਸੀ ਮੈਨੂੰ।
ਮੈਂ ਤਾਂ ਓਪਰੇਸ਼ਨ ਕਰਵਾਉਣ ਦੇ ਬਾਅਦ ਨਾ ਓਪਰੇਸ਼ਨ ਥੋੜ੍ਹਾ ਜਿਹਾ ਸਕਸੈੱਸ ਨੀ ਹੋ ਪਾਇਆ ਸੀ।
ਅੱਛਾ-ਅੱਛਾ ਤੇ ਹੁਣ ਬਾਕੀ ਹੁਣ ਤਾਂ ਕੋਈ ਕਪਲੀਕੇਸ਼ਨ ਵਗੈਰਾ ਨੀ ਐਵੇਂ ਕੋਈ ਦਿੱਕਤ ਤਾਂ ਨੀ ਹੈਗੀ ਹੁਣ।
ਨਹੀਂ-ਨਹੀਂ, ਨਹੀਂ ਹੁਣ ਤੇ ਠੀਕ ਹੈ, ਹੁਣ ਤੇ ਠੀਕ ਹੈ ਬਾਬੇ ਨਾਨਕ ਦੀ ਕਿਰਪਾ ਨਾਲ।
ਹਾਂਜੀ-ਹਾਂਜੀ ਬੱਸ ਆਪਣਾ ਤੁਸੀਂ ਧਿਆਨ ਰੱਖੋ ਜਾਦਾ ਟੈਸ਼ਨ ਨਾ ਲੈਣਾ ਫੇਰ ਕਿ ਜ਼ੋਰ-ਜ਼ੂਰ ਪਏ ਆਪਨਾ।
ਹਾਂਜੀ-ਹਾਂਜੀ, ਹਾਂ ਉੱਠਦੇ ਬੈਠਦੇ ਹੀ ਥੋੜ੍ਹਾ ਜਿਹਾ ਹੋ ਜਾਂਦਾ ਵੇ ਨਾ।
ਹਾਂਜੀ-ਹਾਂਜੀ ਚਾਹੇ ਥੋੜ੍ਹਾ ਆਪਣਾ ਸਪੋਰਟ ਲੈ ਕੇ ਸਾਰਾ ਲੈ ਕੇ ਬੰਦਾ ਖਲੋ ਜਾਂਦਾ ਥੋੜ੍ਹਾ
ਭਾਰੀ ਸਮਾਨ ਚੁੱਕ ਓ ਤਾਂ ਵੀ ਹੋ
ਨਹੀਂ-ਨਹੀਂ, ਹੱਲੇ ਭਾਰੀ ਸਮਾਨ ਤਾਂ ਬਿਲ ਕੁਲ ਨਾ ਚੁੱਕਣਾ ਨਾਲੇ ਆਪਣਾ ਸਹਾਰਾ ਲੈ ਕੇ ਨਾ ਥੋੜ੍ਹਾ ਖੜੇ ਹੋਣ ਦੀ ਕੋਸ਼ਿਸ਼ ਕਰੋ। ਹਾਂਜੀ-ਹਾਂਜੀ ਜਿੰਨਾ ਹੋ ਸਕੇ ਓਨਾ ਟੁਰਿਆ ਕਰੋ ਥੋੜਾ-ਥੋੜਾ ਕਰਕੇ ਤੁਰਿਆ ਕਰੋ ਚਾਹੇ ਤੁਸੀਂ ਥੱਕ ਵੀ ਜਾਂਦੇ ਹੋ ਨਾ ਥੋੜ੍ਹਾ ਵੀ ਵਿੱਚ ਰੈਸਟ ਕਰ ਲਿੱਤਾ।
ਹਾਂਜੀ ਅਰੇ ਸਰੀਰ ਇਹ ਤੇ ਜਾਾਨ ਨੀ ਤੇ ਕੌਣ ਕਿਸੇ ਨੂੰ ਪੁੱਛਦਾ ਵੇ।
ਤੇ ਹੋਰ ਇਹ ਤਾਂ ਹੈ ਹੀ ਬੋਡੀ ਜਿੰਨੀ ਐਕਟਿਵ ਰਹੇਗੀ ਨਾ ਆਪਣੀ ਓਨਾ ਹੀ ਵਧੀਆ ਵੇਖੋ ਆਪਣੀ। ਆਪਣੇ ਆਸਤੇ।
ਸਹੀ ਗੱਲ ਏ।
ਹਾਂਜੀ-ਹਾਂਜੀ ਬਾਕੀ ਆਪਣਾ ਧਿਆਨ ਰੱਖਣਾ ਤੁਸੀਂ ਹੋਰ ਦੱਸੋ ਵੀਰ ਜੀ ਵਗੈਰਾ ਸਭ ਵਧੀਆ ਘਰ।
ਵਧੀਆ-ਵਧੀਆ ਸਭ ਵਧੀਆ ਤੁਸੀਂ ਆਨਾ ਕਦੀ ਭਾਜੀ ਨੂੰ ਲੈ ਕੇ ਘਰ।
ਹੁਣ ਤਾਂ ਮੈਂ ਜ਼ਰੂਰ ਆਵਾਂਗੀ ਵੇਖੋ ਕੱਲ ਪਰਸੋਂ ਤੱਕ ਨਹੀ ਚੱਕਰ ਲਾਉਦੀ ਹਾਂ ਹੋਰ ਮੰਮੀ ਜੀ ਠੀਕ ਨੇ ਆਂਟੀ ਜੀ ਠੀਕ ਨੇ।
ਹਾਂਜੀ-ਹਾਂਜੀ ਸਭ ਵਧੀਆ।
ਠੀਕ ਹੈ ਜੀ, ਠੀਕ ਹੈ ਬਾਕੀ ਤੁਸੀਂ ਆਪਣਾ ਧਿਆਨ ਰੱਖਣਾ ਠੀਕ ਹੈ ਜੀ ਸਸ ਸ੍ਰੀ ਕਾਲ ਜੀ।
ਹਾਂਜੀ-ਹਾਂਜੀ ਸਸ ਸ੍ਰੀ ਕਾਲ।
ਹ